ਸਤ ਸ਼੍ਰੀ ਕਾਲ ਜੀ।
ਕਾਲਜੀ।
ਤੁਸੀ ਕਿਵੇਂ ਹੋ? ਹਾਂਜੀ ਮੈ ਚੰਗਯਾ, ਆਪ ਦੱਸੋ ਕੈਸੇ ਹੋ ਜੀ?
ਹਾਂਜੀ ਹਾਂਜੀ, ਠੀਕ ਠਾਕ। ਹੋਰ ਕੀ ਕਰ ਰੇ ਸੀ?
ਬਸ ਕੁਛ ਨੀ ਥੋੜਾ ਸਾ ਕਾਮ ਹੀ ਕਰ ਰੇ ਤੇ ਘਰ ਕਾ। ਸਾਨੂੰ ਆਪ ਤੋਂ ਪਤਾ ਐ, ਘਰ ਵਿੱਚ ਤਾਂ ਫੁੱਲ ਸਕਤੀ ਨੀ ਮਿਲਦੀ ਐ।
ਸਹੀ ਗੱਲ ਐ ਸਹੀ ਗੱਲ ਐ, ਹਾਂਜੀ ਹਾਂਜੀ।
ਚਲੋ ਆਪਸ ਮੈ ਦੋ ਗਲ ਕਰ ਲੇ, ਬਾਤ ਹੋ ਜਾਂਦੀ ਏ ਦੋਸਤੋ ਵਗੈਰਾ ਸੇ ਵੋ ਬੀ ਟਾਈਮ ਨੀ ਮਿਲਤਾ। ਘਰਨਾਂ ਵਿੱਚ ਬੱਚਾ ਨਾਲ ਈ ਇਤਨਾ ਵਿਜੇ ਜਾਂਦਾ ਜਬਸੇ ਬੱਚੋਂ ਕੀ ਛੁੱਟੀਆਂ ਪੜੀ ਐ ਕਭੀ ਯੇ ਬਣਾ ਦੋ ਕਭੀ ਵੋ ਬਣਾ ਦੋ।
ਹਾਂਜੀ ਹਾਂਜੀ।
ਕੈਸਾ ਨੀ ਕਲਦਾ ਪਾੱਨੀ ਕੀ ਤਰ੍ਹਾਂ ਤੋਂ ਪਤਾ ਹੀ ਨਈਂ ਏ।
ਸਹੀ ਗੱਲ ਏ, ਹਂ। ਬਸ ਮੈਂ ਥੋੜਾ ਔਨਲਾਈਨ ਸ਼ੋਪਿੰਗ ਬਾਰੇ ਸੋਚ ਰੀ ਸੀ। ਤੁਸੀਂ ਤੁਹਾਨੂੰ ਕਿਵੇਂ ਦੀ ਸ਼ੋਪਿੰਗ ਪਸੰਦ ਐ? ਔਨਲਾਈਨ ਯਾ ਔਫਲਾਈਨ।
ਮੈਨੂੰ ਤਾਂ ਚੰਗਾ ਲੱਗਦੀ ਆ ਔਨਲਾਈਨ ਸ਼ੋਪਿੰਗ ਕਰਨਾ। ਕੱਢੋ ਅਗਰ ਡਿਜ਼ਾਇਨ ਵਗੈਰਾ ਵੀ ਦੇਖਣਾ ਓਹ ਤਾਂ ਔਨਲਾਈਨ ਸਰਚ ਹੋ ਜਾਤੇ ਹੈਂ ਥੋੜ੍ਹੇ ਸੇ ਆਸਾਨੀ ਹੋ ਜਾਂਦੀ ਐਂ।
ਹਾਂਜੀ ਹਾਂਜੀ, ਮੈਨੂੰ ਦੋਨੋਂ ਈ ਪਸੰਦ ਐ, ਔਫਲਾਈਨ ਵੀ ਔਨਲਾਈਨ ਵੀ।
ਅਹ, ਚੰਗੀ ਗੱਲ ਹੈ। ਔਨਲਾਈਨ ਮੇਰੀ ਮੇਰੇ ਨਾਲ ਨਾ ਇ ਕਲ ਫਰੋਡ ਹੋ ਗਿਆ ਦੇ ਤਬ ਸੇ ਮੇਰਾ ਤੋ ਭਰੋਸਾ ਈ ਉੰਡ ਗਿਆ।
ਅੱਛਾ ਅੱਛਾ, ਹਾਂ ਇੱਕ ਵਾਰੀ ਹੋ ਜਾਏ ਨਾ ਬੰਦੇ ਨਾਲ ਫਿਰ ਥੋੜਾ ਜਾ ਹੋ ਜਾਂਦੈ, ਕਿ ਹਾਂ ਹਰ ਵਾਰੀ ਚੀਜ਼ ਕਿਉਂਕਿ ਜ ਇੱਕ ਤੇ ਇੰਨਾ ਟਾਈਮ ਲਗਾ ਦਿੰਦੇ ਐ, ਔਨਲਾਈਨ ਵਾਲ ਚੀਜ਼ ਆਦੇ ਆਂਦੇਆ ਫੇਰ ਥੋੜਾ ਜਿਹਾ ਉਹਦੇ ਵਿੱਚ ਕੋਈ ਗਲਤੀ ਹੋ ਜੇ, ਜਾਂ ਕੋਈ ਟੁੱਟਿਆ ਫੁੱਟਿਆ ਹੋ ਜੇ ਜਾਂ ਕੋਈ ਉਂਝ ਹੋ ਜਾਏ ਤੇ ਫੇਰ ਉਹਨੂੰ ਰਿਟਰਨ ਕਰੋ ਰਿ ਰਿਟਰਨ ਤੇ ਵੀ ਕਈਆਂ ਵਾਰੀ ਪੈਸੇ ਵਾਪਿਸ ਆਂਦੇ ਆ, ਕਈਆਂ ਵਾਰੀ ਨਈਂ ਵੀ ਆਂਦੇ ਇੱਕ ਰਿਸਕ ਹੀ ਹੁੰਦਾ ਐ
ਬਾਈ ਹਾਂਜੀ।
ਥੋੜਾ ਔਫਲਾਈਨ ਇਚ ਇਹ ਹੁੰਦਾ ਕਿ ਤੁਹਾਨੂੰ ਸਾਨ ਥੋੜਾ ਜਿਆ ਆਈਡੀਆ ਮਿਲ ਜਾਂਦਾ ਇਹ ਨਈਂ ਤੇ ਚਲੋ ਥੋੜ੍ਹਾ ਜਿਆ ਕੁਝ ਹੋਰ ਦੇਖ ਲੈਂਣੇ ਆਂ, ਕੁਝ ਹੋਰ ਥੋੜਾ ਜਿਹਾ ਹੋਰ ਦੇਖ ਲੈਂਣੇ ਆਂ, ਹਾਂਜੀ। ਹਾਂਜੀ
ਯ ਤਾਂ ਹੈ ਜੀ, ਮਤਲਬ ਔਨਲਾਈਨ ਮੈਂ ਹਾਂ, ਔਨਲਾਈਨ ਠੀਕ ਹੋਤਾ ਹੈ ਪਲੇੈਟਫਾਰਮ ਕੋਈ ਚੰਗਾ ਮਿਲ ਜਾਤਾ ਹੈ ਤੋਂ ਬੜੀਆ ਹੈ ਵਰਨਾਂ ਤੋਂ ਵੋ ਵਹੀ ਆਜ ਤੁਮ ਨੇ ਕੁਛ ਪਾਰਸਲ ਮੰਗਵਾਆ ਤੇ ਕੱਲ ਦਿੱਕਤ ਹੀ ਹੋ ਜਾਂਦੀ ਫਿਰ ਉਸੇ ਚੇਂਜ ਕਰੋ, ਐਕਸਚੇਂਜ ਕਰੋ, ਰਿਟਰਨ ਪੋਲਸੀ ਠੀਕ
ਸਹੀ ਹਂ, ਹਂ ਸਹੀ ਗੱਲ ਐ, ਹਾਂ, ਹਾਂ ਕਈਆਂ ਵਾਰੀ ਤਾਂ ਇਵੇਂ ਘਰ ਵੀ ਜਂਦੇ ਨੇਂ
ਲੋਗੌ ਕੇ ਵਿਚ ਮੇਲ ਡਾਲ ਦੋ ਕੁਛ ਵੀ ਕੋਈ ਰਿਸਪੋਂਸ ਹੀ ਨਹੀਂ ਆਉਂਦਾ ਐ
ਹੂੰ ਥੋੜਾ ਓਹੀ ਨਾ ਓਫਲਾਈਨ ਵਿਚ ਥੋੜਾ ਬੰਦਾ ਆਪ ਹੀ ਜਾ ਕੇ ਦੇਖ ਦੇ ਆਂਦਾ ਆ ਚੇਂਜ ਕਰਵਾ ਆਂਦਾ ਔਰ ਜੇਕਰ ਅਸੀਂ ਚੇਂਜ ਵਾਸਤੇ ਵੀਓਨਾ ਨੂੰ ਕਹਿੰਦੇ ਆ ਤੇ ਜੇ ਸੱਤ ਦਿਨ ਉਜ ਸਾਨੂੰ ਆਂਦੇ ਆ ਲੱਗ ਜਾਂਦੇ ਡਿਲੀਵਰ ਹੁੰਦੇ ਆ ਅੱਗੋਂ ਫਿਰ ਜੇ ਰਿਟਰਨ ਕਰੋ ਤੇ ਸੱਤ ਦਿਨ ਫੇਰ ਇੰਨੇ ਚ ਤੇ ਬੰਦੇ ਦਾ ਪ੍ਰੋਗਰਾਮ ਹੀ ਹੋਜੇ
ਸਾਡੇ ਸਾਹਮਣੇ ਸ ਲਾ ਕੇ ਆਫਲਾਈਨ ਲਓ ਸਾਡਾ ਲਗਾ ਕੇ ਵੀ ਦੇਖ ਲਓ ਪਾ ਕੇ ਕੈਸੇ ਵੀ ਤ ਥੋੜਾ ਸਾ ਦਿਲ ਵਿੱਚ ਸਕੂਨ ਪੈ ਜਾਂਦਾ ਔਰ ਚੀਜ਼ ਵੀ ਅੱਛੀ
ਹਾਂ ਉਹੀ ਨਾ ਕੱਪੜਾ ਵੀ ਬੰਦਾ ਵੇਖ ਲੈਂਦਾ ਹੈ ਚਲੋ ਕਰੋਕਰੀ ਵਗੈਰਾ ਵੀ ਬੰਦਾ ਹੁਣ ਤੇ ਤੁਹਾਨੂੰ ਪਤਾ ਹਰ ਇੱਕ ਚੀਜ਼ ਹੀ ਔਨਲਾਈਨ ਹਰ ਇੱਕ ਚੀਜ਼ ਹਾਂਜੀ-ਹਾਂਜੀ ਹਾਂਜੀ
ਬਾਈ ਸਾਡੀ ਨਾਲ ਮੈਨੇ ਤੋਂ ਸੋਚਿਆ ਕਿ ਚਲੋ ਮ ਮੇ ਕੋ ਤੋਂ ਫਲਾਈਨ ਹੀ ਚੰਗਾ ਲੱਗਦਾ ਹੈ ਜੀ ਪ੍ਰੋਡਕਟ ਦੇਖ ਲੋ ਆਪਣਾ ਟਾਚਗ ਲੋ ਕੁਾਲਿਟੀ ਸਮਝ ਲੋਓ ਸੋਚ ਕੇ ਆਪਣਾ ਸਾਨ ਹੀ ਬਾਰਗਨਿੰਗ ਵੀ ਆਸਾਨੀ ਹੋ ਜਾਤੀ ਹੈ ਔਨਲਾਈਨ ਮੇ ਤੋ ਡਿਸ ਦਿਖਾਦੇ ਸੀ ਕਿ ਸਾਡਾ ਪੇ ਵਨ ਬਾਏ ਵਨ ਫਰੀ ਮਿਲ ਜਾਏਗਾ ਹਮ ਲਾਲਚ ਮ ਆ ਜਾਤੇ ਆ
ਹਾਂ ਨਹੀਂ ਉਹ ਤੇ ਗੱਲ ਹੈ ਹੀ ਆ ਪਰ ਮੈਨੂੰ ਔਫ ਆਨਲਾਈਨ ਵੀ ਪਸੰਦ ਆ ਲੇਕਿਨ ਜਿਆਦਾਤਰ ਮੈਂ ਆਫਲਾਈਨ ਹੀ ਕਰਦੀ ਆ, ਓਨਲਾਈਨ ਬੜੀ ਘੱਟ ਕਰਦੀ ਆ ਫ ਲਨ ਚਲੋ ਥੋੜਾ ਜਿਹਾ ਬੰਦਾ ਟਾਈਮ ਤੋਂ ਬਾਹਰ ਆਪਣਾ ਨਿਕਲ ਨੀ ਸਕਦਾ ਘਰਾਂ ਦੇ ਕੰਮਾਂ ਤੋਂ ਔਰ ਥੋੜਾ ਜਿਹਾ ਆਪ ਵੀ ਬਾਹਰ ਬੰਦਾ ਕੁ ਥੋੜਾ ਜਾਂ ਗੋਲ ਗੱ ਵਗੈਰਾ ਖਾ ਲਿੱ ਤੇ ਚਲੋ ਇੰਜੋਏਮੈਂਟ ਹੋ ਜਾਂਦੀ ਥੋੜੀ ਹੋਰ ਗੀਂ
ਹਾਂ ਉਹ ਸਰੀਰ ਦੀ ਯੋਗਾ ਹੋ ਜਾਂਦੀ ਹੈ ਥੋੜਾ ਸ ਸੇਰ ਵੇਰ ਹੋ ਕੇ ਥੋੜਾ ਸ ਸਰੀਰ ਵੀ ਹਲਕਾ ਹੋ ਜਾਂਦਾ ਹੈ ਹਾਂਜੀ
ਮਿਲ ਜਾਂਦਾ ਹਮ
ਬਾਈ ਇਹ ਜੀ ਇਨਵਾਇਰਮੈਂਟ ਦੀ ਹਵਾ ਵੀ ਲੈਣੀ ਬਹੁਤ ਜ਼ਰੂਰੀ ਹੈ ਇਸ ਬਹਾਨੇ ਥੋੜੀ ਸ਼ੋਪਿੰਗ ਹੋ ਜਾਦੀ ਹੈ ਪਤਾ ਚੱਲ ਜਾਤਾ ਹੈ ਔਰ ਮੋਲ ਭਾਓ ਦੀ ਕਿ ਮਾਰਕੀਟ ਵਿੱਚ ਕਿਆ ਚੱਲਦਾ ਸਾਡੀ ਮਹਿੰਗਾਈ ਇੱਕ ਕੀ ਸਸਤਾ ਇਹ ਹੈ।
ਹੂ, ਹੂੰ ਹਾਂ, ਥੋੜਾ ਜਿਹਾ ਮੈਂ ਤੇ, ਹਰਕ ਚੀਜ਼ ਹੀ ਵੈਸੇ ਓਫਲਾਈਨ ਹੀ ਲਈ ਦੀ, ਹੁਣ, ਜਿਵੇਂ ਕਰੋਕਰੀ ਵਗੈਰਾ ਵੇਖ ਲੋ। ਕਰੋਕਰੀ ਵਗੈਰਾ ਵੀ ਅਸੀਂ ਮੰਗਾਨੇ ਆ, ਤੇ ਕਈਆਂ ਵਾਰੀ ਬੱਚੇ ਆਪਣੀਆਂ ਹੀ ਚੀਜ਼ਾਂ ਮੰਗਾਂਦੇ ਨੇ। ਜਿਵੇਂ ਕੋਈ ਉਹਨਾਂ ਨੇ, ਕਲਰਸ ਵਗੈਰਾ ਵਾਲੇ ਕਲਰਸ ਕਿਟ ਮੰਗਾ ਲਈ, ਉਹ ਵੀ, ਉਹਦੇ ਵਿੱਚ ਵੀ ਬੜਾ ਕੁਛ ਹੁੰਦਾ, ਕਈਆਂ ਵਾਰੀ ਕਲਰਸ ਹੀ ਨਹੀਂ ਚੱਲਦੇ।
ਹਾਂ, ਨਹੀਂ ਹੁੰਦਾ, ਮੈਂ, ਕਹਿ ਤੋਂ ਰਹੀ ਹ ਮੇਰੇ ਸਾਥ ਤੋਂ, ਇੱਕ ਬਾ ਹੋ ਗਿਆ, ਉਸ ਕੇ ਬਾਅਦ ਤੋਂ ਮੈਨੂੰ ਟਰੱਸਟ ਇਤਨਾ ਖਰਾਬ ਹੋ ਗਿਆ। ਮੈਨੇ ਠੀਕ ਹੈ ਜਿਤਨੀ ਦੂਰ ਜਾਨਾ ਸਕੇ ਤੋਂ, ਆਨਲਾਈਨ ਸੇ ਬੇਹਤਰ ਤੋਂ ਆਫਲਾਇਨ ਹੀ ਚੰਗਾ ਹੈ।
ਹਾਂ। ਉਹੀ ਨਾ, ਜਦੋਂ ਇੱਕ ਵਾਰੀ ਬੰਦੇ ਨਾਲ ਹੋ ਜਾਏ ਨਾ, ਫੇਰ ਬੰਦਾ ਸੋਚਦਾ ਹੈ, ਕਿ, ਮੈਂ ਦੁਬਾਰਾ ਵੀ ਕਰਾਂਗਾ ਤੇ ਮੇਰੇ ਨਾਲ ਨ
ਉਹ ਤਾਂ, ਹੈਜੀ ਮੈਨੂੰ ਫਿਰ ਬੀ ਚੰਗਾ ਲੱਗਤਾ ਹੈ, ਕਿ ਗਰੋਸਰੀ ਕੀ ਸ਼ੋਪਿੰਗ ਕਰਲੋ, ਥੋੜੀ ਤੁਹਾਡਾ ਫਿਰ ਵੀ ਆਸਾਨੀ ਹੋ ਜਾਂਦੀ। ਕਿਉਂਕਿ ਗਰੋਸਰੀ ਮੈਂ ਕੋਈ ਦਿੱਕਤ ਨੀ ਆਉਂਦੀ, ਗਰੋਸਰੀ ਮੈਂ ਘਿਓ ਵੀ ਮਿਲ ਜਾਂਦਾ ਹੈ, ਤੇਲ ਪਾਉਦੋ ਆਪਣਾ ਸਬਜ਼ੀ ਹਾਂਜੀ। ਜੋ ਵੀ, ਮੰਗਾਨੀ ਉਹ, ਸੇਮ ਰੇਟ, ਮੋਲਭਾਓ ਨੀ ਹੂੰਦਾ, ਉਸਨੇ ਤੋਂ ਸੇਮ ਹੀ ਹੋਤਾ
ਹੂੰ, ਹਾਂਜੀ-ਹਾਂਜੀ ਹਾਂਜੀ-ਹਾਂਜੀ।
ਚੰਗਾ ਲੱਗਦਾ। ਵੈਸੇ, ਕੋਈ ਇਲੈਕਟ੍ਰੋਨਿਕਸ ਸਮਾਨ ਮੰਗਾਨਾ ਹੋ, ਕੋਈ, ਕੱਪੜਾ- ਲੱਤਾ ਉਸਮੇ ਥੋੜਾ ਸਾ ਮਨ ਨਹੀਂ ਕਰਤਾ
ਹਾਂ, ਇਲੈਕਟ੍ਰੋਨਿਕ ਵਿਚ ਵੀ, ਆ ਹੋ ਜਾਂਦਾ ਨਾ, ਕਿ ਬਈ ਅ- ਕਈਆਂ ਵਾਰੀ ਚੀਜ਼ਾਂ ਚੱਲਦੀਆਂ ਹੀ ਨਹੀਂ।
ਹਾਂ, ਹਾਂ
ਹਾਂ, ਕਈ ਵਾਰੀ ਚੀਜ਼ਾਂ ਹੁਣ ਇੱਥੇ ਤੇ, ਸਾਨੂੰ ਉਹ ਚਲਾ-ਚਲੂ ਕੇ ਦਿੰਦੇ ਨੇ, ਸਾਡੇ ਸਾਹਮਣੇ ਸਾਰਾ ਕਰਕੇ ਦਿੰਦੇ ਨੇ, ਕਿ, ਇਹ ਦੇਖ ਲੋ, ਆ ਤੁਹਾਡੀ ਚੀਜ਼ ਏ। ਤੁਹਾਡੇ ਸਾਹਮਣੇ ਚੱਲ ਰਹੀ ਹੈ
ਹਾਂ, ਉਹ ਹਮੇ ਚਲਾ ਕੇ ਦਿਖਾਂਦੇ ਸੀ, ਔਰ ਜਬ ਹਮ ਚਲਾਂਦੇ ਉਸ ਕੇ ਬਾਅਦ ਕਦੇ ਕਰਨੇ ਲੱਗ
ਹਾਂ-ਹਾਂ ਹਰ ਇੱਕ ਜਗ੍ਹਾ ਤੇ, ਦੇਖੋ ਚੱਲਦਾ ਹੀ ਪਿਆ। ਇਹਦੇ ਬੰਦਾ ਆਪ ਖੁੱਦ ਜਾ ਕੇ ਅੱਜ -ਕੱਲ ਸਾਰੇ ਹੀ ਬੇਈਮਾਨ ਹੋਏ, ਦੇ, ਨੇ ਕੋਈ ਵੀ ਚੱਜ ਨਾਲ ਕੰਮ ਨੀ ਕਰਦਾ
ਬਾਈ। ਅੱਜ ਕੱਲ ਡਿਜੀਟਲ ਯੁੱਗ ਵਿੱਚ, ਸ਼ੋਪਿੰਗ ਕਰਨ ਦੇ ਤਰੀਕੇ ਬਹੁਤ ਬਦਲ ਗਏ, ਬਟ ਭਰੋਸਾ ਨਾਮ ਦੀ ਚੀਜ਼ ਹੀ ਨਹੀਂ ਰਹਿੰਦੀ। ਕੋਈ ਤਨੇ ਪਲੇਟਫਾਰਮ ਬਣਾ ਦਾ ਮ ਕਾਰਡ ਲੈ ਲਓ, ਬਹੁਤ ਸਾਰੇ ਚੀਜ਼ ਕਿ, ਇੱਦਾਂ ਦਸ ਪੇਜ ਬਣਾ ਲੇਦੇ ਪਤਾ ਹੀ ਨਹੀਂ ਚਲਦਾ ਹ ਕਿਸ ਕੋ ਪੇਮੈਂਟ ਕਰ ਰਹੇ ਜਬ ਹਮਾਰ ਸਾ ਫਰੋਡ ਹੋ ਜਾਤਾ ਹੈ ਤੋਂ ਚੰਗਾ ਸਮਝ ਮਾਰਤਾ ਹੈਗਾ ਅੱਛਾ ਇਹੋ ਪੇਜ ਨੀ ਤਾਂ
ਹਮ-ਹਮ ਸਹੀ ਗੱਲ ਹੈ ਲਾਈਵ ਅੱਜ ਕੱਲ ਦੁਕਾਨਾਂ ਲਈ ਲਾਈਵ-ਲਾਈਵ ਕਰ ਕਰਕੇ ਬੰਦਿਆਂ ਕੋਲੋਂ ਪੇਮਟਾਂ ਲੈ ਰਹੇ ਨੇ ਤੇ ਲਾਇਆ ਵੀ ਰਹੇ ਨੇ ਅੱਗੋਂ ਪੇਮੈਂਟ ਅੱਗੋਂ ਚੀਜ਼ ਵਾਪਿਸ ਹੀ ਨਹੀ ਆਉਂਦੀ
ਹਾਂਜੀ
ਅਕਾਊਂਟ ਵਿੱਚ ਪਆ ਲਿੱਤੀ ਉਸ ਤੋਂ ਬਾਅਦ ਵੇਖਦੇ ਹੀ ਨੀ ਫੋਨ ਹੀ ਨੀ ਚਗਦੇ ਉਹ
ਨਹੀਂ ਸਾਨੂੰ ਦੇਖੋ ਸਾਇੰਸ ਨੇ ਕਿਤਨੀ ਤਰੱਕੀ ਕਹਿੰਦੀ ਸੀ ਹਮ ਅਗਰ ਕਿਸੇ ਪੇਮੈਂਟ ਨਾ ਕਰਨਾ ਚਾਹੇ ਉਹ ਕਿਸ਼ਤਾਂ ਨਾਲ ਖੁਦ ਖੁਦਬ ਖੁਦ ਹੀ ਕੱਟ ਜਾਤੀ ਅਕਾਊਂਟ ਤਾਂ ਪਤਾ ਵੀ ਨਹੀਂ ਚੱਲਦੀ ਸੀ ਪਰਰ ਪਹਿਲੇ ਤੋਂ ਹੀ ਉੱਦਾਂ ਹੁੰਦਾ ਸਾਹਮਣੇ ਸ ਆਪਣੇ ਪੈਸੇ ਦੇਣੇ ਸਮਣੇ ਸ ਸਾਰੇ ਕੰਮ ਕਰਨੇ
ਪਤਾ ਨੀ ਕੀ-ਕੀ ਟੈਕਨੀਕਾਂ ਚੱਲ ਗਈਆਂ ਦੀਆਂ ਕੁਈ ਸਮਝ ਨਹੀਂੀ ਆ ਰਹੀ ਜਿੰਨੇ ਸਾਡੀਆਂ ਟੈਕਨੀਕਾਂ ਚਲੀਆਂ ਓਨੇ ਹੀ ਸਾਡੇ ਵਾਸਤੇ ਹੀ ਆਸਾਨ ਬਣਿਆ
ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਹੀ ਜਿੇ ਥੋੜਾ ਐਜੂਕੇਟਿਡ ਪਰਸਨ ਹੈ ਥੋੜਾ ਅੱਛੇ ਇਸਤੇਮਾਲ ਕਰਦੇ ਦੀ ਜੋ ਅਨਪੜ੍ਹਦੇ ਹੈ ਬੁੜੇ ਬਜ਼ੁਰਗ ਦੇ ਬੇਚਾਰੇ ਬਹੁ ਪਰੇਸ਼ਾਨ ਹੋ ਜਾਂਦੇ ਅਕਾਊਂਟ ਦੇ ਵਿੱਚ ਪੈਸਾ ਨਿਕਲ ਜਾਂਦਾ ਬੈਂਕ ਉਹ ਵਿੱਚ ਕੇ ਚ
ਗੱਲ ਆ ਹੂੰ ਹੂੰ ਹੁਣ ਇੱਕ ਮਿੰਟ ਲੱਗਦਾ। ਚਾਹੇ ਇੱਕ ਬਟਨ ਦੇ ਨਾਲ ਹੀ।
ਹਾਂ ਬਈ ਉਹ ਟਿੱਪੀ ਅਗਰ ਤੁਮ ਨੇ ਬਤਾ ਦੀ ਸੀ। ਪੈਸਾ ਗਿਆ।
ਹਾਂ ਹਾਂ ਉਹੀ ਨਾ ਕਿੰਨਾ ਦੇ ਅੱਜ ਕੱਲ ਫਰੋਡ ਚੱਲਦਾ ਪਿਆ?
ਹਾਂਜੀ।
ਹਾਂ।
ਵਹੀ ਗੱਲ ਹੈ ਜੀ ਦੇਖੋ ਇੱਕ। ਸਿੱਕੇ ਤੋਂ ਦੋ ਪਹਿਲੂ ਹੋਤੇ ਹੈ? ਕਈ ਦੇ ਵੀ ਘਰ ਦੇ ਵਿੱਚ ਜਿਤਨੀ ਔਨਲਾਈਨ। ਸ਼ੋਪਿੰਗ ਚੰਗੀ ਲੱਗਦੀ ਹੈ ਉਤਨੇ ਉਸ ਕੇ ਨੁਕਸਾਨ ਦੇ ਵੀ ਹੈ।
ਸਹੀ ਗੱਲ ਹੈ ਹਰ ਇੱਕ ਚੀਜ਼ ਦਾ ਨੁਕਸਾਨ ਵੀ ਫਾਇਦਾ ਵੀ ਹੈ? ਹੁਣ ਬੰਦਾ ਹਰ ਇੱਕ ਚੀਜ਼ ਨਾਲ। ਸਭ ਨੂੰ ਆਉਂਦਾ ਕਿ ਚਲੋ ਅਸੀਂ ਕਾਰ ਪੈ ਸਾਡੇ ਕੋਲ ਟਾਈਮ ਨੀ ਹੈਗਾ ਚੱਲ ਥੋੜਾ ਜਿਹਾ ਸਮਾਨ ਹੈ ਮੰਗਵਾ ਹੀ ਲੈਂਦੇ ਹਾਂ। ਹੁਣ ਜਿਆਦਾਤਰ ਗਰਮੀ ਹੈ ਨਾ। ਗਰਮੀ ਦੇ।
ਹਾਂ, ਬਸ ਗਰਮੀ ਸੇ ਬਚਣੇ ਨਾਲ ਹਾਂ, ਬਸ ਗਰਮੀ ਸੇ ਬਚਣੇ ਨਾਲ ਤੋਂ ਔਨਲਾਈਨ ਸ਼ੌਪਿੰਗ। ਪਿੰਗ ਕਰੀਦਣੇ ਫਾਲਤੂ ਮਹਿੰਗੀ ਮਿਲ ਜਾ ਅਧ ਕੈਸਾ ਕੱਪੜਾ ਮਿਲ ਜਾ। ਫਰਕ ਨਹੀਂ ਪੈਂਦਾ ਔਨਲਾਈਨ ਘਰ ਬੈਠੇ ਆ ਰਹੇ ਆ। ਆਰਾਮ ਵਿੱਚ ਜਾਣਾ ਨੀਂ ਪੜਦਾ। ਤੋ ਯਈ ਸ ਤਸੱਲੀ ਹੋ ਜਾਂਦੀ ਐ ਲੋਕੋ ਕੇ ਦਿਲ ਮੇਂ।
ਹਂ, ਹੁਣ ਖਾਣਾ-ਪੀਣਾ ਵੀ ਲੋਕਾਂ ਨੇ ਔਨਲਾਈਨ ਈ ਕੀਤਾ ਹੋਇਆ। ਪੀਜ਼ਾ ਬਾਰ ਔਡਰ ਕਰਦੇ ਨੇਂ ਪੀਜ਼ਾ ਘਰ ਆ ਜਾਂਦਾ ਐ, ਹੋਰ ਵੀ ਚੀਜ਼ਾਂ ਵੇਖ ਲੋ ਸਭ ਕੁਝ ਇੱਕ ਤੇ ਬੋ ਹਰ ਇੱਕ ਚੀਜ਼ ਸਾਨੂੰ ਸੁੱਖ ਸੁਵਿਧਾਵਾਂ ਸਮਾਈਆਂ ਦੀਆਂ। ਚਾਹੇ ਸਾਨੂੰ ਚਾਰ ਰੁਪਏ ਫ ਫਾਲਤੂ ਦੇਣੇ ਪੈ ਜਣ। ਪਰ ਅਸੀਂ ਕਈਆਂ ਵਾਰੀ ਗਰਮੀ ਚ ਸੋਚਦੇ ਆਂ, ਨਈਂ ਨਈਂ, ਸਾਡਾ ਔਡਰ ਸਾਡੇ ਘਰ ਈ ਆਏ, ਬਾਹਰ ਕੌਣ ਜਾਏਗਾ ਧੁੱਪੇ?
ਆਲਸ ਦਾ ਬਣਾ ਦੀਆ ਆਦੀ ਕਿ ਹਮ ਸੋਚਤੇ ਕਿ ਜੋ ਬੀ ਕਮਾ ਰਹੇ ਚਲੋ ਤੋ ਆਪਣਾ ਔਨਲਾਇ ਲਾਇਨ ਪਲੇਟਫਾਰਮ ਤੋਂ ਬੇਸਟ ਇੰਟਰਨੈਟ ਦੀ ਮਦਦ। ਮਨ ਖਰੀਦੋ ਘਰ ਘਰ ਬੈਠੇ ਸਮਾਨ ਮਿਲਦਾ। ਫੋਨ ਮੋਬਾਈਲ ਖਰਾਬ ਕੀ ਕਿਤਾਬੀ ਹੋਗੀ, ਗਰੋਸਰੀ, ਕੁਛ ਵੀ ਖਰੀਦ ਲੋ ਅਸਾਨੀ ਦੇ ਵਿੱਚ
ਸਹੀ ਗੱਲ ਐ, ਸਹੀ ਗੱਲ ਐ।
ਆਪਣਾ ਸਰੀਰ ਹੀ ਖਰਾਬ ਕਰ ਰਹੇ ਦੋ ਕਦਮਾਂ ਚਲ ਕੇ ਚਲੇ ਜਾਏਂਗੇ ਥੋੜਾ ਸਾ ਸ਼ੇਰ ਬੀ ਹੋ ਜਾਏਗੀ।
ਹਾਂ, ਸਹੀ ਗੱਲ ਐ, ਆਲਸ ਸਹੀ ਗੱਲ ਐ ਆਲਸ ਦਾ ਭਰਿਆ ਹੋਇਆ ਆ ਸਰੀਰ ਹਰ ਇੱਕ ਨੂੰ ਇਹੀ ਹੁੰਦਾ ਐ ਕਿ ਉਹ ਆਪਣੇ ਘਰ ਬੈਠੇ ਆਰਾਮ ਨਾਲ ਸਾਨੂੰ ਹਰ ਇੱਕ ਚੀਜ਼ ਬੈਡ ਤੇ ਈ ਮਿਲੇ।
ਹਾਂਜੀ, ਹਾਂਜੀ। ਬਹੀ ਗੱਲ ਹੋ ਗਈ। ਚਾਰ ਪੈਸੇ ਜਿਆਦਾ ਈ ਪਰ ਸਕੂਲ ਪਾਲੋ
ਹੋਰ ਸੁਣਾਓ।
ਬਸ ਚੰਗੀ ਗੱਲ ਐ। ਮੈਨੂੰ ਤਾਂ ਫਿਰ ਵੀ ਥੋੜਾ ਸਾ ਅਗਰ ਜਸ ਸਾਮਣੇ ਸੇ ਲਤੇ ਹੈ ਡੀ ਮਾਰਟ ਵਗੈਰਾ ਸ ਜਾ ਕੇ ਆਪਣਾ ਬੈਂ ਬੜੇ-ਬੜੇ ਮੋਲੋ ਵਗੈਰਾ ਲੈਖ ਕੇ ਥੋੜਾ ਸਮਾਨ ਠੀਕ ਵੀ ਲਗਦਾ। ਲੇਕਿਨ ਔਨਲਾਈਨ ਮੈਂ ਬਈ ਜਿਤਨੇ ਅੱਛੇ ਕੁਆਲਿਟੀ ਦੇ ਕੈਮਰਾ ਯੂਜ ਕਰਦੇ ਉਤਨੇਂ ਅੱਛੇ ਸੇ ਬੈਕਗਰਾਉਂਡ ਵਗੈਰਾ ਬਣਾ ਕੇ ਐਡੀਿਟਿੰਗ ਵਧੀਆ ਮਾਰਦੇ। ਸਾਹਮਣੇ ਤੇ ਇੰਪ੍ਰੈਸਡ ਹੋ ਜਾਂਦਾ ਬੰਦਾ ਯੇ ਸਾਨੂੰ ਚੀਜ਼ ਬੜੀ ਚੰਗੀ ਹੋ ਗਈ ਜੀ। ਰ ਜੈਸੀੇ ਵੋ ਪਾਰਸਲ ਸਾਨੂੰ ਰਿਸੀਵ ਓਦਾ ਬਿਲ ਤਨੇ ਪੱਥਰ ਲੱਗ ਜਾਂਦੇ ਹਾਏ ਕੀ ਮੰਗਵਾ ਲਿਆ।
ਸਹੀ ਗੱਲ ਹੈ ਐ ਹਾਂ।
ਉਹ ਨਾਲ ਤਾਂ ਬੜੀ ਦਿੱਕਤ ਐ। ਹਮੇ ਇੱਕ, ਇੱਕ ਚੀਜ਼ ਕੋ ਬੜੀ ਸੋ ਸਮਝ ਕੇ ਮੰਗਨੇ ਆ ਅਗਰ ਉਸਂ ਦੋਖਾ ਵਿੱਚ ਹੋਜੇ ਤੋ ਦੋ, ਦੋ ਨੀਂਦ ਨੀ ਆਦੀ। ਯ ਕਿਮਨ ਨੇ ਕੀ ਕਰ ਲਿਆ ਪੈਸੇ ਜੋੜੇ ਇਨਵੈਸਟਮੈਂਟ ਗਿਆ। ਸਾਡੂ ਉਸ ਹਿਸਾਬੇ ਮਿਲਾ ਨਹੀਂ। ਸਮਾਜ ਜਿਸ ਹਿਸਾਬ ਚੰਗਾ ਚਾਹੀਏ।
ਹਾਂ, ਸਹੀ ਗੱਲ ਹੈ ਚਲੋ ਠੀਕ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਓਕੇ ਸਤਿ ਸ਼੍ਰੀ ਅਕਾਲ ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਜੀ ਓਕੇ